ਹੈਲੋ।
ਏ ਕੀ ਗੱਲ ਕਰੀ, ਹੈਲੋ।
ਸਸਰੀ ਕਾਲ ਜੀ।
ਸਸਰੀ ਕਾਲ ਜੀ। ਹੋਰ ਸੁਣਾਓ, ਠੀਕ ਜੋ?
ਹਾਂਜੀ-ਹਾਂਜੀ ਵਧੀਆ। ਤੁਸੀਂ ਦੱਸੋ?
ਜੋ ਹੀ ਬੋਲਦੀ ਰੀਤ, ਹਾਂਜੀ ਠੀਕ ਆ। ਤੁਸੀਂ ਸੁਣਾਓ?
ਬਸ ਵਧੀਆ ਮੈਂ ਕਿਹਾ ਕਾਫੀ ਦਿਨ ਹੋ ਗਏ ਤੁਹਾਡੇ ਨਾਲ ਗੱਲ ਈ ਨੀ ਹੋਈ ਅੱਜ ਫੋਨ ਕਰ ਹੀ ਲਾ ਆ
ਅੱਛਾ ਆ ਬੜੀ ਈ ਅੱਛੀ ਗੱਲ ਹੈਗੀ ਹੋਰ ਏ
ਹਾਂਜੀ ਈ ਹਾਂਜੀ ਈ ਹਾਂਜੀ ਈ ਹਾਂਜੀ ਈ ਮੈਂ ਇਹੀ ਪੁੱਛਣਾ ਸੀ ਕਿ ਤੁਸੀਂ ਈ ਜ਼ਿਆਦਾ ਔਨਲਾਈਨ ਸ਼ੋਪ ਸ਼ੋਪਿੰਗ ਕਰਦੇ ਓ ਜਾਂ ਔਫਲਾਈਨ ਸ਼ੋਪਿੰਗ ਕਰਦੇ ਓ
ਅਸੀਂ ਈ ਔਨਲਾਈਨ ਵੀ ਕਰ ਲੈਂਣੇ ਆ ਔਫਲਾਈਨ ਵੀ ਈ
ਅੱਛਾ ਆ ਕਿਉਂਕਿ ਨਾ ਮੈਂ ਸ਼ੋਪਿੰਗ ਕਰਨੀ ਸੀ ਤੇ ਮੈਂ ਕਾਫੀ ਦਿਨਾਂ ਤੋਂ ਕਨਫਿਊਜ ਹੈਗੀ ਸੀ ਈ
ਅੱਛਾ ਆ
ਮੈਂ ਕਿਹਾ ਆ ਚਲੋ ਮੈਂ ਪੁੱਛਾਂਗੀ ਕਿਵੇਂ ਕਰੀਏ ਆਪਾਂ ਆ
ਔਨਲਾਈਨ ਈ ਔਨਲਾਈਨ ਆ ਤੇ ਜਾਂਦਾ ਸਮਾਨ ਪਰ ਕਈ ਵਾਰ ਦੇਖੋ ਓ ਅੱਛੇ ਏ ਵੀ ਮਿਲ ਜਾਂਦੇ ਕਈ ਵਾਰ ਨਈ ਵੀ ਮਿਲਦੇ ਪ੍ਰੋਡਕਟ ਜੋ ਦਿਖਾ ਰਹੇ ਨੇ ਬਸ ਸੇਮ ਆ ਕਈ ਵਾਰ ਨਹੀਂ ਆਉਂਦਾ ਪ੍ਰੋਡਕਟ
ਹਾਂਜੀ ਈ ਮੈਨੂੰ ਇਹੀ ਡਾਊਟ ਕਿਉਂਕਿ ਨਾ ਮੈਂ ਐ ਪੇਏ ਪਹਿਲੇ ਮੰਗਵਾਈ ਸੀ ਈ ਤਿੰਨ ਟੀ ਸ਼ਰਟ ਮੰਗਵਾਈ ਸੀ ਈ ਤੇ ਉਹ ਜਦੋਂ ਮੰਗਵਾਈ ਨਾ ਤੇ ਉਹਦਾ ਸਟੱਫ ਬਿਲਕੁਲ ਈ ਬੇਕਾਰ ਸੀ ਈ
ਹੂੰ
ਤੇ ਹੁਣ ਮੈਂ ਕਿਹਾ ਚਲੋ ਮੈਂ ਇੱਕ ਵਾਰ ਫਿਰ ਵੀ ਪੁੱਛਾਂਗੀ ਕਿ ਤੁਸੀਂ ਈ ਕਿਸ ਤਰ੍ਹਾਂ ਸੋ ਸ਼ੋਪਿੰਗ ਕਰਦੇ ਹੋ ਕਿਉਂਕਿ ਮੈਂ ਬੱਚਿਆਂ ਨੂੰ ਕੱਪੜੇ ਪਾਏ ਦੇਖੇ ਸੀ ਨਾ ਬੜੇ ਵਧੀਆ ਸੀ ਸਟੇਟਸ ਲਗਾਇਆ ਸੀ ਨਾ ਤੁਸੀਂ ਈ ਤੇ ਉਹ ਕਾਫ਼ੀ ਈ ਵਧੀਆ ਸੀ ਮੈਂ ਕਿਹਾ ਪੁੱਛਾਂਗੀ ਕਿਵੇਂ ਪ੍ਰੈਫਰ ਕੀਤੇ ਏ ਸੀ ਔਨਲਾਈਨ ਜਾਂ ਉਫਲਾਈਨ
ਹਾਂ ਅੱਛਾ ਆ ਨਹੀਂ ਔਨਲਾਈਨ ਵੀ ਲੈ ਲਈਦੇ ਆ ਕਈ ਵਾਰ ਔਫਲਾਈਨ ਵੀ ਦੁਕਾਨ ਤੋਂ ਈ ਲੈਓ ਜਵੇਂ ਕਿਸ ਜਿਵੇਂ ਠੀਕ ਲੱਗਣ ਪਰ ਓਨਲਾਈਨ ਆਅ ਕੱਪੜੇ ਏ ਕੁਪੜੇ ਨੀ ਮੈਨੂੰ ਗਰੋਸਰੀ ਦਾ ਤੇ ਸਮਾਨ ਠੀਕ ਲੱਗਦਾ ਐ ਮੰਗਵਾਉਣਾ ਆ
ਹਾਂ ਗਰੋਸਰੀ ਠੀਕ ਏ ਉਹ ਸਮਾਨ ਮੈਂ ਵੀ ਸੁਣਿਆ ਸੀ ਈ ਗਰੋਸਰੀ ਦਾ ਸਮਾਨ ਕਾਫ਼ੀ ਵਧੀਆ ਏ
ਹਾਂਜੀ ਈ
ਕੋਈ ਗੱਲ ਨੀ ਮੈਂ ਵੀ ਦੇਖਾਂਗੀ ਈ ਮੈਂ ਵੀ ਵੈਸੇ ਏ ਔਫਲਾਈਨ ਈ ਜ਼ਿਆਦਾ ਕਰਦੀ ਹਾਂ ਪ੍ਰੈਫਰ ਕਿਉਂਕਿ ਈ ਵੈਸੇ ਨਾ ਉਥੇ ਏ ਟਾਈਮ ਬੜਾ ਵੇਸਟ ਹੁੰਦਾ ਏ ਜੇ ਆਪਾਂ ਔਫਲਾਈਨ ਕਰਦੇ
ਹਾਂਜੀ ਈ ਦੁਕਾਨਾਂ ਤੇ ਜਾਓ ਤੇ ਫਿਰ ਟਾਈ ਈ ਤੇ
ਹਾਂ ਆ ਸਾਰਾ ਦਿਨ ਟਾਈਮ ਖ਼ਰਾਬ ਹੋ ਜਾਂਦਾ ਐ ਫੇਿਰ ਮੈਂ ਸੋਚਦੀ ਹਾਂ ਚੱਲ ਔਨਲਾਈਨ ਈ ਕਰ ਲਾਂ ਆ ਲੇਕਿਨ ਕਾਫੀ ਐਪਸ ਐਵੇਂ ਦੀ ਹੈਗੀਆਂ ਨੇ ਏ ਵਧੀਆ ਵੀ ਹੈਗੀਆਂ ਨੇ ਏ
ਮੀ ਬਸ ਕੱਪੜਾ ਲੱਤਾ ਤੇ ਦੇਖੋ ਐਵੇਂ ਆਂਦਾ ਐ ਕੱਪੜਾ ਕਦੇ ਵੀ ਨੀ ਮਿਲੇਗਾ ਤੁਹਾਨੂੰ ਢੰਗ ਦਾ ਉੱਥੋਂ ਦੀ ਈ
ਹਾਂਜੀ ਈ ਹਾਂਜੀ ਈ ਹੋਰ ਸੁਣਾਓ
ਹੋਰ ਵਧੀਆ ਹੋਰ ਤੁਸੀਂ ਸੁਣਾਓ ਕੀ ਕਰ ਰਹੇ ਓ
ਬਸ ਕੁਛ ਨੀ ਮੈਂ ਐ ਬੱਚੇ ਪੜਾ ਰਹੀ ਸੀ ਈ ਤੇ ਮੈਂ ਕਿਹਾ ਚੱਲ ਦੋ ਮਿੰਟ ਮੈਂ ਪਹਿਲੇ ਗੱਲ ਕਰਾਂ ਆ ਹੋਰ ਆ
ਅੱਛਾ ਆ ਹਾਂਜੀ ਈ ਲੰਚ ਹੋ ਗਿਆ ਬਸ ਹੁਣ ਬਰਤਨ ਵੀ ਹੋ ਗਏ ਨੇ
ਅੱਛਾ ਆ ਕੀ ਬਣਾਇਆ ਸੀ
ਮੈਂ ਅੱਜ ਬਣਾਏ ਸੀ ਚੌਲ ਪਿਆਜਾਂ ਵਾਲੇ ਏ ਪਰ ਉਹਨਾਂ ਲਿੱਦਾਂ ਈ ਇਹਨਾਂ ਨੇ ਉਹੀ ਵੀ ਖਾਇਆ ਬੱਚਿਆਂ ਨੇ ਵੀ ਤੇ ਏ ਹਾਂ ਹਸਬੈਂਡ ਨੇ ਵੀ ਮੇਰੇ ਏ
ਓਕੇ ਓਕੇ ਵਧੀਆ ਏ ਅੱਜ ਕੱਲ ਸਬਜ਼ੀਆਂ ਹੈ ਹੀ ਨਹੀਂ ਹੈ ਕੋਈ ਖਾਂਦਾ ਹੀ ਨਹੀਂ ਹੈ ਜਿਹੜੀ ਮਰਜ਼ੀ ਸ ਸਬਜ਼ੀ ਬਣਾ ਲਉ।
ਬਸ ਉਹ ਅੱਜ ਕੱਲ੍ਹ ਦੇ ਜਿਹੜੇ ਅੱਜ ਕੱਲ੍ਹ ਦੇ ਸੀਜ਼ਨ ਵਿੱਚ ਸਬਜ਼ੀਆਂ ਹੈਗੀਆਂ ਨਾ ਉਹ ਕਿਸੇ ਨੂੰ ਪਸੰਦ ਨਹੀਂ ਹੈ ਤੇ ਬਹੁ ਫਾਇਦੇਮੰਦ ਪਰ ਉਹ ਖਾਣੀ ਕਿਸੇ ਨੇ ਨੀ ਹੈ
ਹਾਂਜੀ ਉਹੀ ਤੇ ਨਾ ਖਾਂਦੇ ਨੀ ਹੈਗੇ ਸਾਡੇ ਘਰ ਵੀ ਇਸ ਤਰ੍ਹਾਂ ਹੀ ਹੈਗਾ ਬਨਾ ਲਓ ਖਾਂਦੇ ਖੁਦੇ ਨੀ ਹੈਗੇ ਫੇਰ ਆਪਾਂ ਉਹੀ ਉਹਨਾਂ ਦੀ ਮਨਪਸੰਦ ਹੀ ਬਣਾਨੇ ਹਾਂ ਜੋ ਖਾਣੀ ਹੁੰਦੀ ਹੈ
ਖਾਣਾ ਉਹੀਓ ਬਣਾ ਦੋ ਹੋਰ ਕਿਆ ਪੁੱਛ ਪਛ ਕੇ
ਵਧੀਆ ਹੋਰ ਕੀ ਬਣਾ ਲੈਂਦੇ ਹੋ ਤੁਸੀਂ ਟੇਸਟੀ
ਮੈਂ ਬਣਾ ਲਏ ਨੇ ਪੀਜ਼ਾ
ਅੱਛਾ ਪੀਜ਼ਾ ਮਤਲਬ ਘਰ ਹੀ ਬਣਾਉਂਦੇ ਉਹਦਾ ਬੇਸ ਵੀ
ਹਾਂਜੀ ਬੇਸ ਅਸੀਂ ਘਰ ਹੀ ਬਣਾਉਂਦੇ ਹਾਂ
ਅੱਛਾ ਉਹ ਕਿਸ ਤਰ੍ਹਾਂ ਬਣਾਉਂਦੇ
ਉਹ ਅਸੀਂ ਬਣਾਉਦੇ ਹਾਂ ਸੂਜੀ ਦਾ ਔਰ ਆਟੇ ਦਾ ਮੈਦਾ ਕਮ ਸੇ ਕਮ ਯੂਜ ਕਰੋ ਮੈਦਾ ਅਸੀਂ ਘੱਟ ਤੋਂ ਘੱਟ ਹੀ ਯੂਜ ਹਾਂਜੀ ਘੱਟ ਹੀ ਯੂਜ ਕਰਨੇ ਆ ਮੇਰੇ ਮੇਰੇ ਬੇਟੇ ਨੂੰ ਨੀ ਪਸੰਦ ਮੈਦਾ ਸ਼ੈਦਾ ਖਾਣਾ ਨਾ
ਹਾਂਜੀ ਹਾਂਜੀ ਨਹੀਂ ਵਧੀਆ ਵੀ ਏ ਮੈਦਾ ਵਗੈਰਾ ਖਾਣਾ ਵੀ ਨੀ ਚਾਹੀਦਾ
ਹਾਂ ਉਹ ਥੋੜਾ ਪਸੰਦ ਨਹੀਂ ਕਰਦਾ ਮੈਦਾ ਦਾ ਵਗੈਰਾ ਨਾ ਹੀ ਪਚਦਾ ਹੈਗਾ ਹੁਣ ਫਿਰ ਅਸੀਂ ਉਹੀ ਬਣਾ ਲੈਣੇ ਹਾਂ ਆਟਾ ਔਰ ਸੂਜੀ ਮਿਲਾਇਆ ਉਹਦਾ ਡੋਹ ਲਗਾਓ ਵਿੱਚ ਪਾ ਕੇ ਸਾਰਾ ਦਹੀਂ ਦੁਹੀਂ ਪਾ ਕੇ ਥੋੜਾ ਜਿਹਾ ਵਿੱਚ ਪਾਓ ਦਹੀਂ ਥੋੜੇ ਜਿਹੇ ਵਿੱਚ ਉਹ ਪਾ ਦੋ ਈਸ਼ਟ ਨਹੀਂ ਹੈ ਤੇ ਓ ਪਾ ਲੋ ਥੋੜਾ ਜਿਹਾ ਜਿਹੜਾ ਹੈ ਕੀ ਕਹਿੰਦੇ ਨੇ ਬੇਕਿੰਗ ਸੋਡਾ ਮਾੜਾ ਜਿਹਾ ਉਹਦੇ ਨਾਲ ਫੁੱਲ ਜਾਂਦਾ ਜੀ ਉਹ ਹਾਂ ਹਾਂ ਜੋ ਵੀ ਨੀ ਹੈ ਤੇ ਅਸੀਂ ਇਨੋ ਵੀ ਪਾ ਸਕਨੇ ਹਾਂ ਹਾਂਜੀ
ਓਕੇ ਵਧੀਆ ਉਹਦਾ ਸਟਫ ਹਾਂ ਠੀਕ ਹੈ
ਫੇਰ ਉਹਨੂੰ ਥੋੜੀ ਦੇਰ ਰੈਸਟ ਤੇ ਰੱਖੋ ਕਮ ਸੇ ਕਮ ਤੀਸ ਮਿੰਟ ਉਸ ਤੋਂ ਬਾਅਦ ਉਹਨੂੰ ਨਿਕਾਲੋ ਉਹਦੇ ਸੈਸ਼ਨ ਕਰ ਲੋ ਤਿੰਨ ਚਾਰ ਜਿੰਨੇ ਬਣਾਉਣੇ ਨੇ ਜਿਨਾ ਸਾਈਜ਼ ਤੁਹਾਨੂੰ ਚਾਹੀਦਾ ਹੈ ਵੱਡਾ ਜਾਂ ਛੋਟਾ ਹਾਂ ਬਸ ਉਸ ਹਿਸਾਬ ਨਾਲ ਉਹਨੂੰ ਕਰਕੇ ਹਲਕੇ ਹਲਕੇ ਟੈਪ ਕਰਕੇ ਉਹਨਾਂ ਨੂੰ ਬਸ ਸਟੀਮ ਵਿੱਚ ਥੋੜੇ ਪਕਾ ਲੋ ਔਰ ਉਹ ਬੜੇ ਵਧੀਆ ਜਾਲੀਦਾਰ ਬਣ ਜਾਂਦੇ ਨੇ ਪੂਰੇ
ਅੱਛਾ ਹਾਂ ਵਧੀਆ ਨਾਲੇ ਬਾਹਰ ਦਾ ਕਿੰਨਾ ਨੁਕਸਾਨ ਹੈਗਾ ਏ ਖਾਨਾ
ਬਾਹਰ ਦਾ ਖਾਣਾ ਬਹੁਤ ਨੁਕਸਾਨਦਾਇਕ ਬਈ ਅਸੀਂ ਸਾਡੇ ਘਰ ਦੇ ਵੈਸੇ ਘੱਟ ਹੀ ਆਂਦਾ ਬਾਹਰ ਦਾ ਖਾਣਾ ਅਸੀਂ ਘਰ ਦੇ ਹੀ ਪਸੰਦ ਹਾਂਜੀ ਘਰ ਦਾ ਹੀ ਯੂਜ ਕਰਦੇ ਆ ਬਣਾਉਣਾ ਬੇਸ਼ੱਕ ਥੋੜਾ ਕਮ ਸਵਾਦ ਬਣੇਗਾ ਘਰ ਦਾ ਤੇ ਆਪਣੀ ਈ ਤਸੱਲੀ ਨਾਲ ਤੇ ਖਵਾਂਗੇ ਨਾ ਬੱਚਿਆਂ ਨੂੰ ਵੀ ਆਪਣੇ ਹੱਥਾਂ ਤੇ ਬਣਾਇਆ ਹੈਨਾ
ਹਾਂਜੀ ਹਾਂਜੀ ਨਾਲੇ ਆਪਾਂ ਬਾਹਰ ਤੋਂ ਪੀਜ਼ਾ ਮੰਗਵਾਉਦੇ ਆ ਉਹਦਾ ਸਟੱਫ ਕਿੰਨਾ ਗੰਦਾ ਹੁੰਦਾ ਇੰਨਾ ਹਾਰਡ ਹੁੰਦਾ ਇੱਕ ਤੇ
ਔਰ ਉਹਦੇ ਨੀਚੇ ਕਿਤਨਾ ਹੁੰਦਾ ਮੈਦਾ ਮੈਦਾ ਤੁਸੀਂ ਕਦੇ ਦੇਖਿਆ ਉਹਨੂੰ ਕਦੇ ਝਾੜ ਕੇ ਦੇਖੋ ਉਹਦੇ ਨੀਚੇ ਕਿੰਨਾ ਪਾਊਡਰ ਪਾਊਡਰ ਨਿਕਲਦਾ ਹੈਗਾ ਔਰ ਉਹ ਸਾਰਾ ਸਾਡੇ ਅੰਦਰ ਜਾਏਗਾ ਔਰ ਉਹ ਕਿੰਨਾ ਨੁਕਸਾਨ ਦਏਗਾ
ਹਾਂਜੀ ਅ ਤਾਂਹੀ ਤੇ ਅੱਜ ਕੱਲ ਲੋਕ ਇੰਨੇ ਬਿਮਾਰ ਹੋ ਰਹੇ ਨੇ ਇਹ ਫਾਸਟ ਫੂਡ ਕਰਕੇ ਤਾਂ ਹੋ ਰਹੇ ਨੇ ਜ਼ਿਆਦਾਤਰ
ਹਾਂ
ਕਿਉਂਕਿ ਜਿਹੜੇ ਪਹਿਲੇ ਲੋਕ ਸੀ ਉਹਨਾਂ ਨੂੰ ਦੇਖ ਲਓ ਕੋਈ ਵੀ ਬਿਮਾਰੀ ਨਹੀਂ ਹੋਏਗੀ
ਉਹਨਾਂ ਨੂੰ ਨਹੀਂ ਕੁਛ ਹੁੰਦਾ ਸੀ ਕਿਉਂਕਿ ਉਸ ਟਾਈਮ ਇਹ ਸਮਾਨ ਹੀ ਨਹੀਂ ਸੀ
ਹਾਂਜੀ ਨਾਲੇ ਓ ਆਪਨੀ ਹੈਲਥ ਦਾ ਵੀ ਓ ਸਾਈ ਸਾਈਕਲ ਵਗੈਰਾ ਚਲਾਦੇ ਸੀ ਅੱਜ-ਕੱਲ ਲੋਕ, ਬੱਸ ਗੱਡੀਆਂ ਆ ਗਈਆਂ ਨੇ ਬਾਈਕਾਂ ਹੈਗੀਆਂ ਨੇ ਓਦੇ ਓਤੇ ਈ ਜਾਨਾ ਐ।
ਜਿੱਥੇ ਜਾਨਾ ਐ, ਬਸ ਓ ਸਵਾਰ ਹੋਰ ਚਲੇ ਜਾਓ।
ਹਾਂਜੀ।
ਪੈਲੇ ਟੈਮ ਦੇ ਲੋਕ ਦੇਖੋ ਮਿਹਨਤਾਂ ਵੀ ਬੜੀਆਂ ਕਰਦੇ ਸੀ, ਔਰ ਓਨਾਂ ਨੂੰ ਫਿਰ ਓਨਾਂ ਦਾ ਹਾਜ਼ਮਾ ਵੀ ਠੀਕ ਸੀ ਅੱਜ-ਕੱਲ ਦੇ ਟੈਮ ਵਿੱਚ ਦੇਖੋ ਲੋਕ ਮਿਹਨਤ ਕਰਨ ਤੋਂ ਥੋੜਾ ਘਬਰਾਦੇ ਨੇ, ਔਰ ਓਨਾਂ ਦੇ ਹਾਜ਼ਮੇ ਵੀ ਖਰਾਬ ਨੇ। ਸਭ ਦੀ ਅਸੀਂ ਮੈਂ ਨੀ ਕੈ ਸਭ ਦੀ
ਹਾਂ ਸਭ ਦੇ ਈ ਕਿ ਸਾਰੇ ਈ ਅੱਜ-ਕੱਲ ਐਵੇਂ ਜੈਨੂੰ ਮਰਜ਼ੀ ਦੇਖ ਲੋਈ ਫਾਸਟ ਫੂਡ ਖਾਂਦਾ ਆਏਗਾ।
ਹਾਂ ਓ ਫੇਰ ਰਾਤੀ ਤੇ ਫਾਸਟ ਫੁਡ ਖਾਏਆ ਔਰ ਸਵੇਰੇ ਫਿਰ, ਪ੍ਰੋ ਪ੍ਰੋਬਲਮ ਸਵੇਰੇ ਫੇਰ ਹੁਨ ਬਈ ਅੰਦਰ ਕਦੇ ਕੁੱਛ ਹੋ ਰਿਆ ਕਦੇ ਅਲਰਜੀ ਹੋ ਰਈ ਐ ਕਦੇ ਕੁਛ ਹੋ ਰਿਆ ਕਿ ਨਈਂ
ਹਾਂਜੀ ਓਈ ਨਾ ਓਨੂੰ ਗੰਦਾ ਓਇਲ ਯੂਜ਼ ਕਰਦੇ ਆ ਨਾ
ਕੁੜੀਆਂ ਦੇ ਪਿੰਪਲਸ ਨਿਕਲ ਆਦੇ ਨੇ ਓ ਕੁੜੀਆਂ ਖਾਨਗੀਆਂ ਮੋਮਸ। ਔਰ ਅਗਲੇ ਦਿਨ ਈ ਮੂੰਹ ਦੇ ਓਪਰ ਪਿੰਪਸ ਨਿਕਲ ਆਨਗੇ ਨਾਲ ਈ।
ਹਾਂਜੀ-ਹਾਂਜੀ। ਬਸ ਏਹੀ ਐ ਨੁਕਸਾਨ ਹੀ ਏਸ ਤੋਂ ਵਦੀਆ ਘਰ ਈ ਬਨਾਲੋ।
ਹਾਂ ਅਸੀਂ ਵੀ ਘਰ ਈ ਬਣਾਨੇ ਆ ਔਰ ਓ ਵੀ ਆਟਾ ਔਰ ਸੂਜੀ ਮਿਲਾ ਕੇ ਈ।
ਹਾਂ ਨਈਂ ਵਦੀਆ ਗੱਲ ਏ। ਵਦੀਆ ਬੱਚੇਆਂ ਨੂੰ ਬਸ ਓ ਹੋਨਾ ਚਾਈਦਾ ਕਿ ਹਾਂ ਬਨਾਏ ਨੇ ਮੋਮੋਜ਼।
ਹਾਂ-ਹਾਂ, ਮੇਰੀ ਗੁੜੀਆਂ ਨੂੰ ਬੜੇ ਪਸੰਦ ਹੈਗੇ ਨੇ ਮੋਮੋਸ।
ਹੂੰ ਮੋਮੋਸ ਸਾਰੀ ਕੁੜੀਆਂ ਨੂੰ ਪਸੰਦ ਐ।
ਹਾਂ, ਓ ਤੇ ਕੈਂਦੇ ਨੇ ਮੈਡੀਸਿਨ ਹੈਗੀ ਐ ਮੰਮੀ, ਕੁੜੀਆਂ ਦੀ ਮੈਡੀਸਿਨ ਹੈਗੀ ਜੇ ਏ। ਬਾਈ ਕੈਂਦੀ ਸਾਨੂੰ ਕੁਛ ਨਾ ਦੋ ਬਸ ਐਹੀ ਖਿਲਾ ਦੋ। ਮੋਮਸ ਖਿਲਾ ਦੋ ਬਸ, ਫੇਰ ਮੈਂ ਬਨਾਈ ਦਿੰਨੀ ਆਂ ਘਰੇ।
ਵਦੀਆ ਏ, ਨਈਂ ਨਾਲੇ ਘਰ ਦਾ ਵੀ ਐ ਹੈਲਥੀ ਵੀ
ਹਾਂਜੀ।
ਵਦੀਐ, ਹੋਰ
ਹੋਰ ਤੁਸੀਂ
ਚਾ-ਪਾਨੀ ਪੀ ਲਿਆ, ਬਸ ਮੈਂ ਬਨਾ ਈ ਲੈਂਨੀ ਆਂ ਮੋਮੋਸ ਵਗੈਰਾ, ਮੈਂ-ਮੈਂ ਵੀ ਟਰਾਈ ਕੀਤੇ ਸੀ ਇੱਕ ਦੋ ਵਾਰ। ਤੇ ਵਦੀਆ ਬਨੇ ਸੀ, ਸੂਜੀ ਦੇ ਨਾ ਸੂਜੀ ਔਰ ਆਟੇ ਨੂੰ ਥੋੜਾ ਮਿਲਾ ਕੇ ਮੈਂ ਤਾਂ ਘੱਟ ਈ ਯੂਜ ਕੀ ਤਾ ਸੀ ਇੱਕ ਵਾਰ ਡੋਸਾ ਬਨਾਯੇਆ ਸੀ, ਚਾਵਲ ਦੇ ਆਟੇ ਦਾ।
ਵੱਲਰ ਦਾਲ
ਹਾਂਜੀ-ਹਾਂਜੀ, ਨਈਂ ਆਪਾਂ ਨਾ ਚਾਵਲ ਦਾ ਆਟਾ ਈ ਲੈ ਆਏ ਸੀ। ਹਲਕੀ ਜਈ ਦਾਲ ਮਿਕਸ ਕੀਤੀ ਸੀ, ਜ਼ਾਅਦਾ ਨਈਂ।
ਹੋਰ ਓ ਪੈਂਦੀ ਨਾ ਵਿੱਚ ਵਾਈਟ ਵਾਲੀ ਉੜਦ ਦਾਲ ਚਿੱਟੀ।
ਹਾਂਜੀ-ਹਾਂਜੀ।
ਮਾਵਾਂ ਦੀ ਦਾਲ ਹੈਨਾ, ਓਦਾ ਓਦੈ ਈ ਬਨਦਾ ਓ ਇੱਕ ਮਤਲਬ ਮੈਨੂੰ ਲਗਦਾ ਓਦਾ ਮੇਜਰਮੈਂਟਸ ਇਸ ਤਰਾਂ ਹੋਂਦਾ ਏ। ਇੱਕ ਅਗਰ ਦਾਲ ਦੀ ਹੈਗੀ ਕਟੋਰੀ ਤੇ ਓਦਾ ਤਿੰਨ ਸਵੇਦਾ ਚੌਲ, ਐਵੇਂ ਹੀ ਹੈ ਨਾ, ਹਾਂ ਮੈਨੂੰ ਤੇ ਪਤੇ ਯਾਦ ਹੈ ਨੀ ਜੇ।
ਹੂੰ ਉਹ ਵੀ ਵਧੀਆ, ਉਹ ਵੀ ਹੈਲਦੀ ਹੈ ਖਾਣ ਨੂੰ, ਜ਼ਿਆਦਾ ਵੈਸੇ ਬਾਹਰ ਦਾ ਖਾਣ ਨੂੰ ਮਨ ਕਰੇ ਨਾ- ਤੇ ਬਜਾਰੋਂ ਚਾਹੇ ਇਹ ਖਾ ਲਵੇ, ਇਹ ਨੁਕਸਾਨ ਨੀ ਕਰੇਗਾ। ਕਿਉਂਕਿ, ਇਹਦੇ ਚ ਮੈਦਾ ਤੇ ਯੂਜ ਕਰਦੇ ਨੀ ਏ।
ਹਾਂਜੀ, ਪਰ ਇਹ ਵੀ ਕਿੱਥੇ ਮਿਲੇ ਕੁਛ ਚੱਜ ਦਾ ਤੇ ਤਾਂਹੀ ਨਾ, ਵੀ ਕੋਈ ਅੱਛੀ ਹੋਏ ਸ਼ੋਪ। ਚਲੋ ਵੀ ਬੰਦਾ ਕੇਹ ਜੀਥੇ ਸਾਫ਼ ਸੁਥਰਾ ਕੰਮ ਕਰਦੇ ਨੇ ਤਾਂ ਹੀ ਮਨ ਕਰੇਗਾ ਨਾ ਖਾਣ ਦਾ।
ਹਾਂਜੀ- ਹਾਂਜੀ।
ਤੁਸੀਂ ਜਾ ਕੇ ਦੇਖਿਆ ਰੈਸਟੋਰੈਂਟ ਚ ਜਿਹੜੇ ਉਹਨਾਂ ਦੇ ਨੌਕਰ ਲੱਗੇ ਹੁੰਦੇ ਨੇ, ਅੱਗੇ ਉਹਨਾਂ ਨੇ ਕਿਵੇਂ ਉਹ ਵਰਕ ਕਰਦੇ ਨੇ ਓ-
ਹਾਂਜੀ, ਓਹੀ ਤੇ ਮੈਂ ਤਾਂਹੀ ਤੇ ਖਾਂਦੀ ਨੀ ਆ।
ਸਾਡਾ ਏ ਤਾਂਹੀ, ਸਾਡਾ ਵੀ ਨੀ ਮਨ ਕਰਦਾ ਉਹਨਾਂ ਨੂੰ ਦੇਖ ਕੇ। ਹਾਂ, ਅਸੀਂ ਇੱਕ ਵਾਰ ਦੇਖਿਆ ਸੀ ਕਿੱਥੇ ਗਏ ਸੀ।
ਅੱਛਾ।
ਨਾਲ ਹੀ ਬਣਾ- ਬਣਾ ਕੇ ਦਿੰਦੇ ਨੇ, ਮੈਨੂੰ ਵੀ ਬੜਾ ਹਉਦਾ ਹੈ ਹਾਂ, ਮੈਨੂੰ ਵੀ ਨੀ ਪਸੰਦ ਹੈਗਾ, ਗਿਣ ਜਹੀ ਆਉਂਦੀ ਮੈਨੂੰ ਵੀ ਹਨ ਨਾ।
ਹਾਂ, ਮੈਂ ਵੀ ਗੋਲ ਗ-
ਪਹਿਲਾਂ ਅਸੀਂ ਖਾ ਲੈਂਦੇ ਸੀ ਗੋਲ ਗੱਪੇ, ਹੁਣ ਤੇ ਉਹ ਮੈਨੂੰ ਵੀ ਨਹੀਂ, ਪਸੰਦ ਹੈਗੇ, ਅਸੀਂ ਮੈਂ ਗੋਲ ਗੱਪੇ ਵੀ ਘਰ ਹੀ ਬਣਾ ਲੈਂਦੀ ਹਾਂ।
ਹੂੰ ਵਧੀਆ ਘਰ ਦਾ ਹੀ ਠੀਕ ਹੈਗਾ ਹੈ, ਆਪਾਂ ਬਾਹਰ ਗਏ। ਸੀ ਹੁਣੇ ਪਿੱਛੇ ਜਿਹੀ। ਤੇ ਉਹ ਕਹਿੰਦੇ ਸਾਰੇ ਗੋਲ ਗੱਪੇ ਖਾਣ ਚੱਲਣੇ ਆ, ਇੱਥੋਂ ਦੇ ਮਸ਼ਹੂਰ ਹੈਗੇ ਨੇ। ਉਹਨੇ ਇੱਕ ਹੀ ਗੋਲ ਗੱਪਾ ਰੱਖਿਆ, ਮੈਂ ਉਹਦਾ ਹੱਥ ਹੀ ਵੇਖਿਆ ਮੈਂ ਉੱਥੇ ਹੀ ਮਨਾ ਕਰਤਾ ਮੈਂ- ਮੈਂ ਕਿਹਾ ਨਾ ਮੈ ਨਾ-
ਤੇ ਹਾਂ ਯਾ ਤਾਂ ਫੇਰ ਉਹਨਾਂ ਨੂੰ ਚਾਹੀਦਾ ਨਾ ਕਿ, ਥੋੜਾ ਕੋਈ ਗਲਵਸ ਵਗੈਰਾ ਯੂਜ ਕਰੋ। ਤਾਂ ਫੇਰ ਓਹਨੂੰ ਹਰ ਇੱਕ ਨੇ ਖਾਣਾ ਏ, ਕੋਈ ਕਿਸ ਤਰਾਂ ਕਿਸੇ ਦਾ ਮਨ ਹੈ, ਕਿਸੇ ਦਾ ਕਿਸ ਤਰਾਂ ਹੈਗਾ ਏ। ਅੱਛਾ, ਚਲੋ ਅਸੀਂ ਤੇ ਖਾ ਹੀ ਲਾਂਗੇ ਭਾਏਂ, ਗਲਵਸ ਹੀ ਪਾ ਲਣਗੇ ਪਤਾ ਨੀ ਉਹਨਾ ਨੇ ਪਾਣੀ ਕਿਹੜਾ ਪਾਇਆ ਹੋਇਆ ਏ।
ਹਾਂਜੀ।
ਉਹ ਜਿਹੜਾ ਉਹ ਨੇ ਪਾਣੀ ਸਾਨੂੰ ਸਰਵ ਕਰਨਾ ਹੈਗਾ, ਅਸੀਂ ਘਰ ਤੇ ਕਹਾਂਗੇ ਹਾਏ। ਇਹ ਸਾਫ਼ ਰੱਖੋ ਪਾਣੀ, ਐਵੇਂ ਹੱਥ ਨਾ ਲਗਿਆ ਹੋਵੇ ਇਹਨੂੰ। ਇੱਥੇ ਗੰਦਾ ਨਾ ਹੋਏ, ਪਰ ਹੁਣ ਪਤਾ ਨੀ ਉਹਨਾਂ ਨੇ ਕਿਵੇਂ ਜਾ ਪਾਣੀ ਯੂਜ ਕੀਤਾ ਹੁੰਦਾ। ਅਸੀਂ ਇੱਕ ਵਾਰ ਦੇਖਿਆ ਸੀ ਅਸੀਂ ਕਿੱਥੇ ਗਏ ਸੀ। ਤੇ ਉਹ ਉੱਥੇ ਉਹਨਾ ਦਾ ਲੱਗਿਆ ਸੀ ਨੌਕਰ ਜਿਵੇਂ ਬੱਚਾ ਜਿਹਾ ਸੀ। ਉੱਥੇ ਲੱਗਦੇ ਨੇ ਨਾ ਢਾਬੇ ਦੇ ਉੱਪਰ ਢਾਬੇ ਤੇ ਜਿਵੇਂ ਕੰਮ ਵਿੱਚ ਲੱਗਿਆ ਹਨ ਬੱਚਾ ਇੱਕ। ਹੈਗਾ ਸੀ ਕੋਈ ਦਸ ਕ ਬਾਰਾਂ ਸਾਲ ਦਾ ਮੁੰਡਾ ਉਹਨੇ ਪਰਾਤ ਚ ਆਟਾ ਰੱਖਿਆ। ਆ ਨਾ ਤੇ ਉਹਨੇ ਗੁੰਦਣਾ ਸੀ ਉਹ ਆਟਾ ਔਰ ਉਹਨੇ ਆ- ਨਾ ਕਿਵੇਂ ਗੁੰਦੇਆ ਟਾਇਰ ਨੀ ਹੁੰਦੇ ਉਹ ਜਿਹੜੇ-
ਆਏ ਹਏ।
ਟਰੱਕਾਂ ਦੇ ਟਾਇਰ ਹੁੰਦੇ ਨੇ ਟਰੱਕਾਂ ਦੇ ਟਾਇਰ ਉਹਦੇ ਉੱਪਰ ਉਹਨੇ ਰੱਖੀ ਪਰਾਤ- ਔਰ ਫੇਰ ਉਹ ਪਾਈਪ ਲਿਆਆ ਕਿੱਥੋਂ ਟੂਟੀ ਦਾ ਇੰਨਾ ਗੰਦਾ ਪਾਈਪ ਉਹਨੇ-
ਚਲੋ- ਕਰਦੇ ਹ ਫੇਰ ਗੱਲ, ਬਾਕੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਹਾਂਜੀ ਓਕੇ ਜੀ ਓਕੇ ਬਾਏ।
ਉਹੀ। ਹੋ ਗਿਆ- ਹੋ ਗਿਆ ਉਦ ਉ ਨ ਨ।